ਹਾਂਜੀ
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਨੇ?
ਠੀਕ ਹੈ ਭੈਣ ਜੀ ਆਪਣਾ ਸੁਣਾਓ? ਬੜੇ ਦਿਨਾਂ ਬਾਅਦ ਯਾਦ ਕੀਤੇ ਅੱਜ
ਬਸ ਜੀ ਪੰਜ ਮੈਂ ਬਸ ਪੇਕੇ ਗਈ ਹੋਈ ਸੀ, ਅੱਜ ਹੀ ਆਈ ਹਾਂ ਬਸ ਘਰ ਆਇਆ ਗਿਆ, ਵੀ ਰਹਿਦਾ ਛੁੱਟੀਆਂ ਅਜੇ ਪਈਆਂ, ਹੀ ਹੈ ਤੇ ਬਸ ਤੇ ਟੈਮ ਹੀ ਨਹੀ ਲੱਗਦਾ
ਹਾਂ ਤਾਂਹੀ ਅੱਜ ਮੈਂ ਤਾਂਹੀ ਕਾਂਹ ਬੜੇ, ਦਿਨਾਂ ਬਾਅਦ ਅੱਜ ਗੱਲ ਹੋਈ ਹੈ ਘਾਰ ਨੀ ਹੋਏਂਗੀ, ਤਾਂ ਮੈਂ ਵੇਖਿਆ ਵੀ ਨੀ ਬਹੁਤ ਦਿਨਾਂ ਦਾਨਾ ਤੁਹਾਨੂੰ ਹੋ ਗਏ ਪੰਜ-ਪੰਜ ਛੇ ਦਿਨ ਹੋ ਗਏ ਤੁਹਾਨੂੰ
ਹਾਂਜੀ-ਹਾਂਜੀ, ਹੂੰ ਆ ਮੈ ਬਸ ਹੁਣੇ ਤੇ ਗਈ ਸੀ ਹਫਤਾ ਹੀ ਲਾ ਕੇ ਆਂਈ ਆਂ ਬਸ ਪਰ ਬੱਚੇ ਤੰਗ ਕਰਦੇ ਨੇ ਖੇਡਾਂ ਉਹ ਉੱਥੇ ਬੱਚੇ ਬਸ ਲੜਦੇ ਨੇ ਫੇਰ ਕੁਛ ਪਾਪ ਪਾਪਾ-ਪਾਪਾ ਜੀਅ ਵੀ ਲੱਗਦਾ ਪਤਾ ਏਥੇ ਪਾਪਾ ਬਿਨਾ।
ਸਾ ਵੀ ਹੋਣੇ ਨੇ ਛੋਟੇ ਬੱਚੇ ਨੀ ਰਹਿੰਦੇ। ਮਾਂ ਪਿਓ ਤੋਂ ਬਿਨਾਂ ਨਹੀਂ ਰਹਿੰਦੇ ਬੱਚੇ ਕਈ ਬੱਚਿਆਂ ਨੂੰ ਬਿਲਕੁਲ ਵੀ ਆਦਤ ਨਹੀਂ ਹੁੰਦੀ।
ਹਮ-ਹਮ। ਹੋਰ ਤੁਸੀ ਖਾਲੀ ਰੋਟੀ।
ਹਾਂਜੀ ਰੋਟੀ ਖਾਲੀ ਚਾਪ ਲਿਆਂਦੀ ਸੀ। ਚਾਹ ਭਲਾ ਦੋ ਦੋ ਫੁਲਕੇ ਬਣਾਏ ਨੇੇ। ਬਸ ਇਹ ਸਾਰਿਆਂ ਨੇ ਖਾ ਲਈ। ਦੁਪਹਿਰੇ ਦਾਲ ਬਣਾਈ ਸੀ ਮਾਂ ਮੁੱਠੀ। ਮੈਂ ਕਿਹਾ ਹੁਣ ਕੀ ਬਣਾਇਆ ਬੰਦਾ ਮੈਂ ਚਲਾ ਅੱਜ ਚਾਪ। ਲਿਆਨੇ ਆ ਫੂਲਕੇ ਘਰ ਬਣਾ ਲਓ। ਹੋਰ ਹੈ ਵੀ ਕੀ ਸਬਜ਼ੀ ਉਹ ਸਬਜ਼ੀ ਐ ਹੀ ਨੀ ਸਬਜ਼ੀ ਵੀ। ਲੈਣ ਗਿਆ ਉਹਨੂੰ ਸਮਝ ਨਹੀਂ ਆਉਂਦੀ ਘਿਆ ਤੋਰੀ। ਪਿੰਡੀ, ਘਿਆ, ਤੋਰੀ ਟਿੰਡੇ ਹੋਰ ਸਬਜ਼ੀ ਐ ਨਹੀ ਫਿਰ ਕਟਲ ਮਿਲਿਆ ਕਟਲ ਲਿਆਦਾ। ਮੈਂ ਕਿਹਾ ਚੱਲ ਸਵੇਰੇ ਇਹੀ ਬਣਾ ਲਵਾਂਗੇ।
ਅੱਛਾ ਅੱਛਾ।
ਅੱਛਾ ਅੱਛਾ। ਅਸੀਂ ਸਾਡੇ ਤੇ ਉਹ ਥੋੜੀ ਜਗ੍ਹਾ ਹੈਗੀ ਏ। ਖਾਲੀ ਘਰ ਦੇ ਪਿੱਛੇ ਤੇ ਅਸੀਂ ਲਾਏ ਹੋਏ। ਸੀ ਹੁਣ ਟਿੰਡੇ ਤੇ। ਤੇ ਪੁਦੀਨਾ ਵੀ ਲਾਇਆ ਸੀ ਪੁਦੀਨਾ ਏਡਾ। ਫੈਲ ਗਿਆ, ਸਾਡਾ ਹੁੰ ਮੱਲੇ ਵਾਲਿਆਂ ਨੂੰ ਅਸੀਂ ਕੱਢ ਕੇ ਦਿੱਤਾ ਏ। ਇੰਨਾ ਇੰਨਾ ਲੈ ਗਏ ਨੇ ਤੇ ਜਿੰਨਾ ਸੁਖਾ ਕੇ।
ਖੁੱਲੀ ਜਗ੍ਹਾ ਤੇ ਲਾਇਆ ਹੋਣਾ ਤੁਸੀ ਪੁਦੀਨਾ।
ਹਾਂ ਮੈਂ ਸੁਕਾ ਕੇ ਵੀ ਰੱਖ ਲਿਆ ਮੈਂ ਕਿਹਾ। ਬਾਹਰ ਮੌਸਮ ਨਹੀਂ ਹੁੰਦਾ ਤੇ ਉਸ ਵੇਲੇ ਕੰਮ ਆਉਂਦਾ ਏ।
ਹਾਂ ਚਾਹ ਬਣਾਓ ਪੁਦੀਨੇ ਦੀ ਬੜੀ ਸਵਾਦ ਬਣਦੀ ਏ ਬਲਕਿ ਚਾਹ ਵੀ ਖ਼ਰਾਬ ਨੀ ਕਰਦੀ। ਠੰਢੀ ਹੂੰਦੀ ਏ ਨਾ ਪੁਦੀਨਾ ਬਹੁਤ। ਠੰਡਾ ਹੁੰਦਾ ਤੇ ਖਰਾਬ ਨਹੀਂ ਕਰਦਾ ਬੰਦਾ ਕਹਿੰਦਾ ਚਲ ਬੀ।
ਪੁਦੀਨਾ ਹੀ ਪਾ ਕੇ ਮੈਂ ਚਾਹ ਪੀਨੀ ਆ।
ਹਾਂਜੀ ਵਧੀਆ ਹੁੰਦੀ ਨਾਲੇ ਹਜਮਾ ਕਰਦਾ ਪੁਦੀਨਾ ਵੀ ਨ।
ਹਾਂ ਬਸ ਸਾਡੇ ਤੇ ਰੋਜ਼ ਬਾਹਰ ਬੰਨਦੀ ਰਹਿੰਦੀ ਚਟਨੀ। ਪੁਦੀਨੇ ਧਨੀਏ ਦੀ। ਤੇ ਹੁੰਮ।
ਜੀ ਬਣਾ ਲਈ ਰੋਟੀ ਪਾਣੀ ਬਣਾ ਲਿਆ।
ਹਾਂਜੀ ਰੋਟੀ ਬਣਾ ਲਈਏ ਕਹਿੰਦੇ ਸੀ ਪਕੌੜੇ ਖਾਣੇ ਨੇ। ਪਿਆਜ ਦੇ ਫਿਰ ਮੈਂ ਥੋੜੇ ਜਿਹੇ ਪਿਆਜ ਦੇ ਤੇ ਆਲੂ ਦੇ। ਪਕੋੜੇ ਬਣਾ ਲਏ ਸੀ ਨਾ। ਖਾਣ ਵੇਲੇ ਥੋੜੀ ਜਿਹੀ ਸਬਜੀ ਪਈ ਹੋਈ ਸੀ। ਦੁਪਹਿਰ ਦੀ ਤੇ ਮੈਂ ਕਿਹਾ ਫਿਰ। ਬਈ ਰਹਿ ਜਾਂਦੀ ਤੇ ਫਿਰ ਕੋਈ ਖਾਂਦਾ ਨੀ।
ਉਹੀ ਗੱਲ ਸਾਰਿਆਂ ਘਰਾਂ ਚ ਹੀ ਦਿੱਕਤ ਰਾਤ ਦੀ ਬਾਸੀ ਚੀਜ਼ ਕੋਈ ਸਵੇਰੇ ਖਾਂਦਾ ਹੀ ਨਹੀਂ। ਨਾ ਰਾਤੀ ਗੁਨਿਆ ਆਟਾ ਦੁਬਾਰਾ ਸਵੇਰੇ ਰੋਟੀ ਬੰਨਣ। ਬਣ ਕੇ ਸਵਾਦ ਲੱਗਦੀ ਏ ਨਾ ਰਾਤ ਦੀ ਸਬਜ਼ੀ ਬਸ ਹੀ ਕੋਈ ਖਾਂਦਾ। ਸਾਡੇ ਤੇ ਆਪ ਤਾਜੀ ਥੋੜੀ ਬਣਾ ਲਓ ਵੀ ਉਸੀ ਟਾਈਮ ਖਤਮ ਹੋ ਜਾਏ। ਖਾਣ ਹੀ ਨਹੀਂ ਹੁੰਦੀ।
ਦਾਲ ਬੰਨੀ ਹੋਵੇ ਨਾ ਰਾਤ ਦੀ ਉਹ ਤੇ ਲੱਗ ਜਾਂਦੀ ਸਵੇਰੇ ਨਾਸ਼ਤੇ ਵਿੱਚ। ਗੁੰਨਿਆ ਜਾਂਦਾ ਪਰੌਂਠੇ ਆ ਨਾਲ ਖਾਧੀ ਜਾਂਦੀ ਏ।
ਹਾਂਜੀ ਹਾਂਜੀ। ਨਾਲ ਲਿਆ ਵੀ ਕਿ ਦਾਲਾਂ ਸਬਜ਼ੀਆਂ, ਰੋਜ਼ ਮੁੜ-ਮੁੜ ਕੇ ਦਾਲਾਂ ਰਿਪੀਟ ਹੁੰਦੀਆਂ ਨੇ। ਭਾਈ ਮੁੜ-ਮੁੜ ਕੇ ਚਾਰ ਸਬਜ਼ੀਆਂ ਨੇ, ਬਸ ਉਹੀ। ਬੰਦਾ ਖਾ ਕੇ ਵੀ ਅੱਕ ਜਾਂਦੈ, ਕੀ ਬਨਾਏ ਤੇ ਕੀ ਨਹੀਂ? ਬਣਾਉਣ ਦਾ ਵੀ ਬੜਾ ਹੋ ਜਾਂਦੈ, ਰੋਜ਼ ਦਾ ਈ ਅੱਜ ਐ ਬਨਾਇਆ, ਅਤੇ ਕੱਲ ਕੀ ਬਨਾਈ- ਆ-
ਅਸੀਂ ਤੇ ਨਾ ਸ਼ਨੀਵਾਰ ਦਾ ਤੇ, ਅਸੀਂ ਫਿਕਸ ਕੀਤਾ ਐ, ਸ਼ਨੀਵਾਰ ਦੇ ਅਸੀਂ ਛੋਲੇ ਬਨਾਉਦੇ- ਇੱਕ ਸ਼ਨੀਵਾਰ ਚਿੱਟੇ ਬਣਾ ਲਏ, ਇੱਕ ਵਾਰ ਕਾਲੇ ਸ਼ੋਲੇ ਬਨਾ ਲਏ।
ਅੱਛਾ ਤੇ ਕੋਈ ਘੜੀ ਆਮ ਨਾਲ ਲੈਂਦਾਵੇ
ਹਾਂ
ਉਹੀ ਤੇ ਠੀਕ ਰਹਿੰਦਾ ਏ, ਇਕ ਵਾਰੀ ਕੜੀ ਬਣਾ ਲਈ ਤੇ, ਇੱਕ ਵਾਰੀ ਰਾਜਮਾਂ ਬਣਾ ਲਏ।
ਹਾਂਜੀ ਹਾਂਜੀ। ਕਈ ਤੇ ਹੁੰਦੇ ਨਾ, ਕਈਆਂ ਨੇ ਤੇ ਪੂਰੇ ਹਫ਼ਤੇ ਦਾ ਹੀ ਕਿਤਾ ਹੁੰਦਾ ਏ। ਡਿਸਾਈਡ, ਹਾਂ ਉਹਨਾਂ ਨੇ ਤਾਂ ਚਾਰਟ ਲਗਾਇਆ ਹੁੰਦੈ ਐ। ਵੀ ਇਸ ਦਿਨ ਐ ਬਨਨਾ ਐ, ਤੇ ਇਸ ਦਿਨ ਐ ਬਨਨਾ ਐ। ਤੇ ਜਿੰਨਾਂ ਨੇ ਕੁੱਕ ਵਗੈਰਾ ਲਗਾਏ ਹੁੰਦੇ- ਮੇਨ ਤੇ ਖ਼ਾਸ ਕਰਕੇ ਤੇ ਉਹਨਾਂ ਨੇ ਲਾਇਆ ਹੁੰਦਾ ਵੀ, ਬਾਰ ਬਾਰ ਸਾਨੂੰ ਪੁੱਛਣ ਨਾ ਬੀ ਕੀ ਬਣਾਈਏ, ਮੈਡਮ ਜੀ, ਕੀ ਬਣਾਈਏ?
ਐ ਸਈ ਰਿਹਾ ਦੇਖੋ ਸਹੀ ਤਰੀਕਾ ਹੈ ਤੇ- ਹਮ ਸੋਮਵਾਰ ਐ ਬਨਾਨੈ, ਤੇ ਮੰਗਲਵਾਰ ਐ ਬਣਾਨੈ, ਐ ਸਈ ਏ। ਪਤਾ ਨਾ ਅੱਜ ਅੱਜ ਇਹ ਵਾਰ ਏ, ਤੇ ਸਾਨੂੰ ਇਹ ਚੀਜ਼ ਮਿਲਨੀ ਏ, ਸਵੇਰੇ ਬ੍ਰੇਕਫਾਸਟ ਚ ਜਾ ਮਿਲਣਾ ਲੰਚ ਚ ਏ ਮਿਲਣਾ ਐ ਸਹੀ ਆ ਵੈਸੇ।
ਹਾਂਜੀ! ਤੇ ਫੇਰ ਪਤਾ ਕੀ ਹੁੰਦਾ, ਸਾਰੀ ਚੀਜ਼ਾਂ ਵੀ ਸਰੀਰ ਨੂੰ ਮਿਲਦੀਆਂ ਨੇ - ਆਂ ਨੇ ਹੁਣ ਜਿਵੇਂ ਰਾਜਮਾਂ ਇਹ ਤੋਂ ਪ੍ਰੋਟੀਨ ਸਾਨੂੰ ਮਿਲੇਗਾ, ਛੋਲੇ ਨੇ- ਵੀ ਟੈਮ-ਟੈਮ ਦੇ ਬੰਣ ਦੇ ਰਹਿਣ ਸਰੀਰ ਨੂੰ ਮਿਲਦੀ ਰਹਿੰਦੀ ਹੈ ਖ਼ਰਾਕ। ਹਾਂ, ਹੁਣ ਤੁਸੀਂ ਜਿਵੇਂ ਬਨਾ ਲਓ, ਹੁਨ ਸੋਇਆ ਵੀਨ ਦੀ ਵੜੀਆਂ ਨੇ ਤੇ ਉਹ ਵੀ ਪ੍ਰੋਟੀਨ ਹੁੰਦਾ ਉਹਦੇ ਵਿੱਚ-
ਸੋਇਆਬੀਨ ਦੀ ਵੜੀਆਂ ਗ੍ਰੇਵ ਵਾਲੀ, ਬੜੀ ਟੇਸਟੀ ਬਨਦੀਐਂ, ਸੁੱਕੀਆਂ-ਸੁੱਕੀਆਂ। ਹਾਂ ਤੇ ਮੈਂ ਬਨਾਂਨੀਂ ਹੁੰਨੀਂ ਆਂ ਰਾਤੀ ਹੁਨ ਜਿਵੇਂ, ਪਹਿਲੇ ਤਾਂ ਮੈਂ ਲਗਾਤਾਰ ਦਸ ਪੰਦਰਾਂ ਦਿਨ ਲਗਾਤਾਰ ਬਣਾਉਂਦੀ ਹ ਰਾਤੀ ਇੱਕ, ਕੌਲੀ ਬਨਾ ਲੀ ਤੇ ਦੋ-ਦੋ ਚਮਚ ਖਾ ਲੈਣੇ, ਬੜੀ ਸਵਾਦ ਬਨਦੀ ਏ, ਲੰਬੇ-ਲੰਬੇ ਪਿਆਜ ਬਸ ਮੈਂ ਤੇ ਤੇਲ ਥੋੜ੍ਹਾ ਜਿਹਾ ਸਾੜ ਦਿੰਨੀ ਆਂ, ਤੇ ਉਹਦੇ ਚ ਲੰਬੇ ਲੰਬੇ ਪਿਆਜ ਪਾ ਲਏ, ਤੇ ਅਦਰਕ ਕੱਦੂ ਕਸ ਕੱਲ ਥੋੜ੍ਹਾ ਜਿਹਾ, ਦੋ ਦੋ ਕਲੀਆਂ ਉਹਦੀਆਂ ਪਾ- ਲਸਨ ਦੀਆਂ, ਹਾਂਜੀ। ਉਹ ਵਹੀਆਂ ਉਹਨ- ਚੰਗੇ ਭੁਨ ਲੈਂਨੀ ਆ, ਪਿਆਜ਼ ਨੂੰ ਵੀ ਭੁਨ ਲੇਆ, ਤੇ ਓਹ ਵੀ ਭੁਨ ਲੀਆ ਜ- ਉੱਪਰ ਪਿਆਜ ਬਰਾਊਨ ਹੋਗਏ ਨਾ, ਫਿਰ ਟਮਾਟਰ ਪਾ ਲਈ ਦਾ ਟਮਾਟਰ ਮੈਂ ਬਰੀਕ-ਬਰੀਕ ਜ਼ਿਆਦਾ ਬਰੀਕ ਪੀਸ ਨੀ ਕਰਦੀ। ਵੀ ਜਿਵੇਂ ਵੀ ਹੋਏ ਥੋੜੇ ਹਾਂ ਚ ਹਾਂ ਚੋਪ ਇਨੀ ਮੋਟਾ ਮੋਟਾ- ਮਸਾਲਾ, ਤੇ ਹੁਣ ਚੰਗੀ ਤਰ੍ਹਾਂ ਬਸ ਭੁੰਨਦੇ ਪੁੰਨਦੇ ਉਹ ਮਸਾਲਾ ਮੈਸ ਕਰੱ ਲਿਆ, ਉਹਦੇ 'ਚ ਹੀ ਕੁੱਕਰ ਵਿੱਚ ਹੀ, ਅਤੇ ਉਸ ਤੋਂ ਬਾਅਦ ਫਿਰ ਮੈਂ ਉਹ ਪਾ ਦਿੰਨੀਂ ਆਂ ਵਿੱਚ ਬੜੀਆਂ ਭਗੋਈਆਂ ਹੁੰਦੀਆਂ ਨੇ ਅੱਧਾ ਘੰਟਾ ਭਿਗੋ ਦੇਨੀ ਆਂ ਬੜੀਆਂ, ਪਾਣੀ ਨੀਚੋੜ ਕੇ ਪਾ ਦਿੰਨੀਂ ਆਂ, ਫੇਰ ਮਸਾਲੇ ਵਿੱਚ ਵੜੀਆਂ ਭੁੰਨਦੀਆਂ ਦਸ ਪੰਦਰਾਂ ਮਿੰਟ, ਹਾਂਜੀ ਜਦੋਂ ਲਾਲ ਹੋ ਜੇ ਨਾ ਮਸਾਲਾ, ਉਸ ਤੋਂ ਬਾਅਦ ਪਾਨੀ ਪਾਇਆ ਤੇ, ਪੰਜ ਸੱਤ ਵਿਸਲ ਵਜਾਨੀ ਆਂ ਉਸ ਟਾਈਮ- ਅਨਜ ਰੂਈ ਵਰਗੀ ਹੋ ਜਾਦੀ ਜਿਵੇਂ ਕਿ ਚਿਕਨ ਦਾ ਟੇਸਟ ਨਹੀਂ ਆਉਂਦਾ-
ਹਾਂ
ਚੰਗਾ ਬੜੇ ਹੀ ਸਵਾਦ ਬਣਦੇ ਹੈ ਮੈਂ ਤੇ ਕਈ ਵਾਰ ਬਨਾਉਦੀ ਹਾਂ ਮੇਰੇ ਬੇਟੇ- ਵੀ ਬੜੇ ਖੁਸ਼ ਹੋਕੇ ਖਾਉਦਾ- ਅੱਜ ਵੀ ਚਲੋ ਇੱਕ ਸਨੈਕਸ ਤੌਰ ਤੇ ਲੈ ਲਓ ਰਾਤੀ ਜਿਵੇਂ ਸਾਡੀ ਰੋਟੀ ਨੀ ਬਨਉਦੇ ਨਾ ਰਾਤੀ- ਹਲਕਾ ਫੁਲਕਾ ਹੀ ਖਾਂਦੇ ਹਾਂ ਰਾਤੀ- ਰੋਟੀ ਦਾ ਜ਼ਿਆਦਾ ਚੇਂਜ ਨਹੀਂ ਹੈਗਾ।
ਅੱਛਾ ਅੱਛਾ ਤੁਸੀਂ ਦੁਪਹਿਰੇ ਲੇਟ ਖਾਂਦੇ ਹੋਗੇ ਜਾਂ
ਢਾਈ ਪੌਣੇ ਤਿੰਨ ਤੱਕ ਵਿਹਲੇ ਹੋ ਜਾਂਦੇ ਰੋਟੀ ਖਾ ਕੇ
ਅੱਛਾ ਅੱਛਾ ਆ ਕਈ ਨਾ ਦੋ ਟਾਈਮ ਹੀ ਖਾਂਦੇ ਨੇ
ਹਾਂਜੀ ਸਵੇਰੇ ਬ੍ਰੇਕਫਾਸਟ ਹੋ ਜਾਂਦਾ ਵੇ ਨੌ ਸਾਢੇ ਨੌ ਦਸ ਦਿ ਦਸ ਉਸ ਤੋਂ ਪਹਿਲੇ ਪਹਿਲਾਂ ਸਾ ਬੇਕਫਸਟ ਹੋ ਜਾਂਦਾ ਹੈ।
ਅੱਛਾ ਅੱਛਾ।
ਗਿਆਾਰਾਂ ਵਜੇ ਕੋਈ ਫਰੂਟ ਹੈਗਾ ਫਰੂਟ ਕੱਟ ਕੇ ਖਾ ਲਿਆ ਜਾਂ ਕੁਛ ਠੰਡ ਫਰੂਟ ਖਾਇਆ ਇੱਕ ਡੇਢ ਘੰਟਾ ਬ੍ਰੇਕ ਲਿਆ ਉਸ ਬਾਅਦ ਕੁਛ ਠੰਡ ਅਟਾ ਬਣਾ ਲਈ ਸਕੈਸ਼ ਬਣਾ ਲਈ ਨਿੰਬੂ ਪਾਣੀ ਬਣਾ ਲਈ ਕੋਈ ਸ਼ੇਕ ਬਣਾ ਲਿਆ। ਬਸ ਫਰ ਦੁਪਹਿਰੇ ਤਿੰਨ ਵੱਜ ਜਾਂਦੇ ਰੋਟੀ ਨੂੰ ਫੇਿਰ ਭੁੱਖ ਕਿੱਥੇ ਲੱਗਣੀ ਹੈ ਤਿੰਨ ਵਜੇ ਫੁਲਕਾ ਖਾਇਆ। ਤੇ ਸ਼ਾਮੀ ਸਰ ਚਾਰ ਵਜੇ ਚਾਹ ਬਣਾਓ ਚਾਹ ਬਣਾਈ ਇੱਕ ਡੇਢ ਘੰਟੇ ਬਾਅਦ ਉਹ ਆ ਜਾਂਦਾ ਗੋਲ ਗੱਪੇ ਵਾਲਾ ਬੂਹੇ ਅੱਗੇ ਅੱਗੇ ਕਦੀ ਜਿਨ ਗੋਲ ਗੱਪੇ ਖਾ ਲੋੋ ਭਰਵੇੇ ਕਦੀ। ਪਾਣੀ ਵਾਲੇ ਕਦੀ ਚਾਟ ਲੈ ਲਈ ਕਦੇ ਟਿੱਕੀ ਲੈ ਲਈ ਇਹ ਸਨੈਕਸ ਹੋ ਗਏ ਰਾਤੀ ਪੇਟ ਭਰਿਆ ਹੁੰਦਾ ਕੀ ਖਾਣਾ ਬੰਦੇ ਨੇ ਰਾਤੀ ਫੇ ਦੁੱਧ ਦਾ ਕੱਪ ਲੈ ਕੇ ਸੋਝੀ ਦਾ ਜਾਂ ਕਦੀ ਜਿਆਦਾ ਕਿਸੇ ਦਾ ਮੂੜ ਜਾਂ ਉਸ ਨੂੰ ਅੰਡਾ ਬ੍ਰੈਡ ਬਣਾ ਤ
ਮੁੰਡਾ ਤੇ ਤੁਹਾਡਾ ਖਾਂਦਾ ਹੋਣਾ ਬੇਟਾ ਤੇ ਖਾਂਦਾ ਹੋਣਾ ਤੁਹਾਡਾ ਰਾਤ ਵੇਲੇ ਮੈਂ ਕਿਹਾ ਬੇਟਾ ਤੇ ਖਾ ਕੇ ਸ ਸੁਣਦਾ ਹੋਣਾ ਬੱਚਿਆਂ ਤੇ ਭੁੱਖ ਲੱਗ
ਹਾਂਜੀ ਇਹਨੂੰ ਮੈਂ ਪਹਿਲੇ ਤੇ ਇਹਨੂੰ ਸ਼ਾਮੀ ਪੰਜ ਛੇ ਇਹਨੂੰ ਸਾਡੇ ਛੇ ਵਜੇ ਨਾਲ ਮੈਂ ਇਹਨੂੰ ਇੱਕ ਐਗ ਬੋਲ ਕਰਕੇ ਦਿੰਦੀ ਹਾਂ। ਹਾਫ ਏਗ਼ ਉਸ ਤੋਂ ਬਾਅਦ ਪੌਣੇ ਅੱਠ ਵਜੇ ਤੱਕ ਇਹਨੂੰ ਇੱਕ ਪਰੋਂਂਠੀ ਦਿੰਦੀ ਹਾਂ।
ਅੱਛਾ।
ਪਰੋਂਟੀ ਖਾਂਦਾ ਨੀ ਹੈ ਜ਼ਿਆਦਾ ਤੇ ਇਹਨ ਮ ਫੁਲਕਾ ਹੀ ਦਿੰਦੀ ਹਾਂ। ਪਰੌਂਠੀ ਬਹੁਤ ਘੱਟ ਖਾਂਦਾ ਜੇ ਪਰੋਂਂਠੀ ਵੇਖ ਲਏਗਾ ਨਾ।
ਦੇਣੀ ਵੀ ਨੀ ਚਾਹੀਦੀ ਡੇਲੀ ਤੇ ਦਵੋ ਹੀ ਨਾ ਹੁਣ ਮੈਂ ਨਿਊਜ਼ ਦੇਖਤੀ। ਵੀ ਸੀ ਪਿੱਛੇ ਹੀ ਕੱਲ੍ਹ ਪਰਸੋਂ ਹੀ ਦੇਖਦੀ ਪਈ ਸੀ ਉਹ ਕਹਿੰਦੇ ਡੇਲੀ ਪਰੌਠਾ ਦਿੰਦੇ ਸੀ। ਬੱਚੇ ਨੂੰ ਬੱਚੇ ਦੇ ਲਿਵਰ ਦੇ ਵਿੱਚ ਨਾ ਫੈਟ ਆ ਗਿਆ।
ਹਾਂ ਪਰਠਾ ਵੀ ਕਹਿੰਦੇ ਨਾ ਬੱਚੇ ਨੂੰ ਜਿਆਦਾ ਫਰਾਈਡ ਨਾ ਖਵਾਓ।
ਹਾਂਜੀ ਹਾਂਜੀ ਅਗਰ।
ਮੰਮਾ ਮੁੇ ਤਾਂ ਫੁਲਕਾ ਚਾਹੀਏ ਪਰੋਂਠਾ ਨਹੀਂ ਚਾਹੀਏ ਮੁਝੇ ਇਹਨੂੰ ਹੈ ਹੀ ਨੀ ਜਿਹਦਾ ਵੀ ਸ਼ੌਕ ਕਈ ਬੱਚਿਆਂ ਨੂੰ ਹੁੰਦਾ ਹੈ ਨਾ ਪਰੌਂਠੇ ਖਾਣੇ ਨੇ ਸਵੇਰੇ ਸ਼ਾਮ ਮੈਂ ਤੇ ਆਹ ਬੰਦ ਕਰਦੇ ਨੇ ਪਰੌਂਠੇ ਮੇਰਾ ਕੈਸਟਰੋਲ ਬੜਾ ਵਧਿਆ ਪਿਆ ਕੁਛ ਫੁਲਕਾ ਲੈਦੀ ਹਾਂ ਮੈਂ
ਕਲੇਸਟ੍ਰੋਲ ਤੇ ਅੱਜ ਕੱਲ ਸਾਰਿਆਂ ਦੇ ਹੀ ਅਸੀਂ ਬਾਹਰ ਦੇ ਖਾਣੇ ਖਾਂਦੇ ਹ ਨਾ। ਜਿਥ ਪੁੱਛੋ ਨਾ ਹਰ ਤੀਜੇ ਬੰਦਾ ਕਹੇਗਾ ਮੇਰਾ ਕੈਸਟਰੋਲ ਵਧਿਆ ਹੈ।
ਤੇ ਫੇਰ ਮੈਂ ਤੇ ਆਹ ਬਾਹਰ ਦਾ ਸਾਰਾ ਬੰਦ ਕਰ
ਹਾਂ ਹੁਣ ਮੇਰੇ ਹਸਬੈਂਡ ਹੈਗੇ ਨੇ ਇਹਨਾਂ ਦਾ ਵੀ ਕੈਲਸਟਰੋਨ ਵਧਿਆ ਤੇ ਹਾਂ। ਪਰ ਫੇਰੀ ਪਰਹੇਜ਼ ਨਹੀਂ ਆਦਮੀ ਨੀ ਕਰਦੇ ਖਾਂਦੇ ਨੇ ਫਿਰ ਛੱਡ ਦਿੰਦੇ ਨੇ
ਨਹੀਂ ਆ ਕਹਿੰਦੇ ਨੇ ਪ੍ਰੋਪਰ ਦਵਾਈ ਲਓ ਤੁਸੀਂ ਤੁਹਾਡਾ ਤਾਂ ਹੀ ਇੱਕ ਦਮ ਉਵੇਂ ਸੈੱਟ ਬੈਠੇਗਾ।
ਹਾਂਜੀ-ਹਾਂਜੀ ਉਹ ਤੇ
ਹੂੰ ਹਾਂ। ਚਲੋ ਹੋਰ ਘਰ ਸਭ ਠੀਕ ਨੇ ਭੈਣ ਜੀ?
ਹਾਂਜੀ-ਹਾਂਜੀ ਸਭ ਵਧੀਆ ਲਾਣਾ ਚੱਕਰ ਫਿਰ। ਕਦੀ ਤੁਸੀਂ ਕਾਫ਼ੀ ਟਾਇਮ ਹੋ ਗਿਆ ਆਏ ਨੀ, ਹਾਂਜੀ-ਹਾਂਜੀ ਠੀਕ ਹੈ ਜੀ।
ਭੈਣ ਜੀ ਚੰਗਾ ਸਤਿ ਸ੍ਰੀ ਅਕਾਲ।